ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਹਾਂਜੀ ਹੋਰ ਠੀਕ ਹੋ?
ਕਿ
ਕੀ ਹੋਰ ਵਧੀਆ ਘਰ ਬਸ ਸਭ ਠੀਕ।
ਹਾਂਜੀ ਵਧੀਆ ਹੋਰ ਹੋ ਗ ਗਰਮੀ ਦੀ ਸ਼ੋਪਿੰਗ ਨਹੀਂ ਹਜੇ।
ਬਸ ਕਰ ਹੀ ਰਹੇ ਹ ਬਸ ਹੁਣੂੂ ਕੋਟਨ ਦੇ ਹੁਣ ਸੂਟ ਵਗੈਰਾ ਦੇਖਣ ਜਾਣਾ ਸੀਗਾ ਤੇ ਮੈਂ ਕਿਹਾ ਚੱਲ ਮੈਂ ਪੁੱਛਾਂ ਵੀ ਤੁਸੀਂ ਕਿੱਥੋਂ ਸ਼ੋਪਿੰਗ ਕਰਦੇ ਹੋ ਤੇ ਵੀ ਅੱਛੀ ਵੀ ਮਤਲਬ ਤੁਹਾਡੇ ਪਾਏ ਹੋਏ ਸੂਟ ਅੱਛੇ ਲੱਗਦੇ ਨੇ ਤੁਸੀਂ ਕਿੱਥੋਂ ਸ਼ੋਪਿੰਗ ਕਰਦੇ ਹੋ ਦੱਸਣਾ ਵੀ ਕਿਸ ਹਿਸਾਬ ਨਾਲ ਕਰਦੇ ਹੋ
ਹੋ ਗਏ ਕਈ ਸ਼ਰਾਂ ਚ ਕਈ ਕਿਧਰੇ ਤਾਂ ਕਿੱਦਾਂ ਸੂਟ ਚਗਾ ਲਗੇ ਚੁੱਕ ਲੈਂਦੇ ਆ
ਹਾਂ ਜੀ ਉਹ ਤੇ ਹੈ ਏ ਹਾਂ ਉਹ ਤਾਂ ਇਹੀ ਆ ਆਪਣੇ ਅਸੀਂ ਵੀ ਏਦਾਂ ਹੀ ਕਰਦੇ ਨਾ ਵੀ ਅਲੱਗ ਅਲੱਗ ਸ਼ੋਪ ਤੋਂ ਜਾਂਦੇ ਹਾਂ ਤੇ ਵੀ ਜਿੱਥੋਂ ਅੱਛਾ ਲੱਗਿਆ ਉ ਦੇਖ ਲਿਆ ਬਸ ਹੁਣ ਜਾਣਾ ਸੀਗਾ ਤੇ ਮੈਂ ਕਿਹਾ ਚੱਲ ਤੁਹਾਨੂੰ ਪੁੱਛਾਂ ਵੀ ਕੋਟਨ ਦੀਆਂ ਚਾਦਰਾਂ ਵਗੈਰਾ ਵੀ ਲੈਣੇ ਸੀ ਸੂਟ ਵੀ ਲੈਣੇ ਸੀ ਵੀ ਚਲ ਮੈਂ ਅਸੀਂ ਪੁੱਛਾਂ ਬ ਤੁਹਾਨੂੰ ਕਿੱਥੇ ਜਾਦੇ ਹੋ ਤੇ ਸਾਨੂੰ ਵੀ ਸ਼ੋਪਿੰਗ ਕਰਵਾ ਦੋ ਵਧੀਆ ਹੁੰਦੇ ਨੇ ਤੁਹਾਡੇ ਹਮ ਤੇ ਹੋਰ ਬਸ ਬ ਹੋਰ ਛੁੱਟੀਆਂ ਪੈ ਗਈਆਂ ਬੱਚਿਆਂ ਨੂੰ
ਹਾਂਜੀ ਛੁੱਟੀਆਂ ਪੈ ਗਈਆਂ ਇੱਕ ਜੂਨ ਤੋਂ ਪੀਆਂ ਤੇਈ ਜੁਲਾਈ ਤੱਕ ਹੁਣ ਘਰ ਫਰੀ ਦੇਖਾਂਗੇ ਕਿਧਰੇ ਮੌਸਮ ਠੀਕ ਹੋਇਆ ਘੁੰਮਾ ਕੇ ਲਿਆਵਾਂਗੇ
ਜੀ ਹੋਰ ਜਾਣਾ ਹੋਣਾ ਪੇਕੇ ਵਗੈਰਾ ਤੁਸੀਂ
ਨਹੀਂ ਪੇਕੇ ਤਾਂ ਅਸੀ ਪਹਿਲਾ ਹੀ ਹੋ ਆਏ ਫਰਵਰੀ ਚ ਹੁਨ ਫ੍ਰੀ ਅਰਾਮ ਨਾਲ ਗਰਮੀਆਂ ਚ ਘਰ
ਹਾਂ ਉਹ ਸਹੀ ਉਹ ਤਾਂ ਮੈਂ ਕਿਹਾ ਵੀ ਹਾਂ ਵੀ ਮਤਲਬ ਮੈਂ ਕਿਹਾ ਇਓ ਜਾ ਅੱਜ ਕੱਲ ਗਰਮੀ ਵੀ ਇੰਨੀ ਹੈ ਬੱਸਾਂ ਬੁੱਸਾਂ ਚ ਜਾਓ ਗੱਡੀਆਂ ਚ ਚ ਜਾਓ ਬੀ ਹਾਂ ਬੀ ਹਾਂ ਵੀ ਤੁਸੀਂ ਕਿਹਦੇ ਤੇ ਮਤਲਬ ਹਾਂਜੀ ਨਾ ਵੀ ਬੰਦਾ ਕਹਿੰਦਾ ਵੀ ਚੱਲ ਇੱਧਰ ਉਧਰ ਘੁੰਮ ਆਉਂਦੇ ਆਾਂ ਟਿਕਟਾਂ ਵਗੈਰਾ ਦਾ ਬਹੁਤ ਇਸ਼ੂ ਹੋ ਜਾਂਦਾ ਟਿੱਕਤਾਂ ਅੱਜ ਕੱਲ ਪਤਾ ਕੀ ਸਾਰੇ ਵਹਲੇ ਆ ਨਾ ਸਾਰੇ ਬੱਚੇ ਕਿਤੇ ਘੁੰਮਣ ਜਾਣਾ ਹੈ
ਬੱਸ ਬੱਸ।
ਆ ਹਾਂ ਸ ਤੇ
ਕਿ ਅੰਬਰਸਰ ਹੋ ਗਿਆ ਕਈ ਲੋਕੀ ਕਿੱਧਰੇ ਕਈ ਲੋਕੀ ਕਿੱਧਰ ਤਾਂ ਟਿਕਟਾਂ ਨੀ ਮਿਲਦੀਆਂ ਸਲੀਪਰ ਦੇ ਵਿੱਚ ਜਰਨਲ ਵਾਲਾ ਹਾਲ ਬਣਾਇਆ ਦਾ ਹੁੰਦਾ ਹੈ।
ਹਾਂਜੀ ਕੁੱਛ ਫੇਰ ਇਨਾ ਪਤਾ ਕੀ ਏਸੀ ਤੋਂ ਬਗੈਰ ਨਾ ਅੱਜ ਕੱਲ੍ਹ ਜਾਇਆ ਵੀ ਨਹੀਂ ਜਾਂਦਾ। ਤੇ ਹਾਂ ਤੇ ਗਰਮੀ ਇੰਨੀ ਹੈ ਜਿੱ ਜਿੱਥੇ ਖੜੀ ਹੋ ਗਈ ਗੱਡੀ ਜਾਂ ਬੱਸ ਉੱਥੇ ਮਤਲਬ ਸਾਨੂੰ ਗਰਮੀ ਬੜੀ ਲੱਗਦੀ ਏ। ਤੇ ਹਮ ਹਾਂ।
ਵੀ ਬਹੁਤ ਲੰਬਾ ਪੈਂਦਾ ਆ ਟ੍ਰੇਨ ਦਾ ਫਿਰ ਵੀ ਠੀਕ ਹੈ ਚਲੋ ਘੱਟ ਟਾਈਮ ਲੈਂਦੀ ਪਹੁੰਚਾ ਦਿੰਦੀ ਹੈ ਪਰ ਉਹ ਚ
ਹਾਂ ਹਾਂ ਉਹ ਤਾਂ ਹੀ ਹਾਂ ਟ੍ਰੇਨ ਦਾ ਵੇਖੋ ਟ੍ਰਰੇਨ ਦਾ ਸਫ਼ਰ ਤਾਂ ਸਭ ਤੋਂ ਬੈਸਟ ਹੈਗਾ। ਜੇ ਸਾਨੂੰ ਟਿਕਟਾਂ ਮਿਲ ਜਾਨ। ਤੇ ਕਿਉਂਕਿ ਅਸੀਂ ਅਸੀਂ ਥੱਕ ਜਾਗੇ ਥੋੜ੍ਹਾ ਜਹਾ ਘੁੰਮ ਫਿਰ ਵੀ ਲਵਾਂਗੇ। ਆਪਣੀ ਅਸੀਂ ਟਿਕਟ ਬੁੱ ਆਪਾਂ ਸੌ ਵੀ ਜਾਨੇ ਆ। ਠੀਕ ਹੈ ਤੇ ਹੋਰ ਆਪਣਾ ਜਿਵੇਂ ਪ ਨਾਲ ਬੱਚੇ ਹੈਗੇ ਕੋਈ ਬੱਚਿਆਂ ਨੂੰ ਵਾਸ਼ਰੂਮ ਵਗੈਰਾ ਜਾਂ ਕੁਛ ਇਹ ਚੀਜ਼ਾਂ ਵੀ ਸਾਨੂੰ ਠੀਕ ਰਹਿੰਦੀਆਂ ਲੇਕਿਨ ਬੱਸ ਦਾ ਸਫ਼ਰ ਥੋੜਾ ਔਖਾ ਲੱਗਦਾ ਏ ਬਸ
ਬਹਿ ਕੇ ਕਰਨਾ ਪੰਦੇ ਨਾ ਉਹ ਕਿੰਨਾ ਇੱਕ ਟਾਈਮ ਲੰਬਾ ਲੈਂਦੀ ਆ ਉਤੋਂ ਬਹਿ ਕੇ ਕਰਨਾ-
ਬਹਿ ਕੇ ਕਰਨਾ ਪੈਂਦਾ ਹੈ ਹਾਂ ਉੱਤੋਂ ਕੋਈ ਉਹ ਨੀ ਹੈਗਾ ਉਹ ਏਹ ਇੱਦਾਂ ਹੈ ਵੀ ਚੱਲ ਬੱਚਾ ਕੋਈ ਤੰਗ ਕਰਦਾ ਥੋੜਾ ਘੁੰਮਾ ਲੈਨੇ ਆ ਆਪਾਂ ਪੂਰੇ ਡੱਬੇ ਚ ਘੁੰਮ ਲੈਂਦੇ ਹਾਂ ਤੇ ਬੱਚੇ ਨੂੰ ਘੁੰਮਾ ਲੈਨੇ ਹਾਂ ਤੇ ਹੁਣ ਇਹ ਤਾਂ ਮਤਲਬ ਇਹੀ ਹੈ ਨਾ ਆਪਣੀ ਗੱਡੀ ਚ ਵੀ ਚੱਲ ਠੀਕ ਰਹਿੰਦਾ ਸਫ਼ਰ ਤੇ ਲੇਕਿਨ ਥੋੜਾ ਅੰਜ ਰਹਿੰਦਾ ਵੀ ਆਪਾਂ ਥੋੜਾ ਤਿਆਰ ਰਹਿੰਦਾ ਵੀ ਗੱਡੀ ਜਿਹੜਾ ਗੱਡੀ ਚਲਾਉਂਦਾ ਹੁੰਦਾ ਧਿਆਨ ਉਹਦੇ ਵਿੱਚ ਹੀ ਰਹਿੰਦਾ ਵੀ ਚੱਲ ਵਧੀਆ ਹਾਂ ਤੇ ਆਪਾਂ ਇਹਦੇ ਚ ਰੇਲ ਗੱਡੀ ਚ ਆਪਾਂ ਫ੍ਰੀ ਮਾਈੰਡ ਜਾਨੇ ਆ ਥੋੜਾ ਜਿਹਾ।
ਹਾਂਜੀ ਹਾਂਜੀ ਪਤਾ ਜਲਦੀ ਪਹੁੰਚਾ ਦਿੰਦੇ ਨਾਲੇ ਆਪਣਾ ਟੇਸ਼ਨ ਆਏਗਾ, ਪਹਿਲੇ ਪਹੁੰਚ ਜਾਗੇ ਪੰਦਰਾਂ ਮਿੰਟ ਪਹਿਲਾਂ ਜਾ ਕੇ ਗੇਟ ਤੇ ਖੜੇ ਹੋ ਜਾਗੇ ਗੱਲ ਖਤਮ।
ਹਾਂਜੀ ਉਹ ਤੇ ਹੈ ਹੀ। ਹ ਤਾਂ ਮੈਂ ਕ ਹਾਂ ਅੱਛਾ ਪਹੁੰਚਾਦੀ ਏ। ਨਾਲੇ ਉਹੀ ਏ ਨਾ ਇਹਦੇ ਚ ਸ ਸੀਡੀ ਸਾਰੀ ਹੈਗੀ ਹੈ ਸਾਰੇ ਸਾਨੂੰ ਵੀ ਔਖਾ ਨੀ ਲੱਗਦਾ। ਹਾਂ, ਉਹ ਤੇ ਹਾਂ। ਚੱਲ ਆਪਣੀ, ਉਸ ਆਪਣੀ ਗੱਡੀ ਡੀ ਵੀ ਠੀਕ ਰਹਿੰਦੀ ਏ ਬਈ ਚੱਲ ਆਪਾਂ ਵੀ ਜਿੱ ਜਿੱਥੇ ਮਰਜ਼ੀ ਆਪਾਂ ਰੁ ਰੁੱਕ ਜੀਏ ਲੇਕਿਨ ਗੱਲ ਤੇ ਇਹ ਹੈ ਵੀ ਉਹ ਉੱਥੇ ਵੀ ਥੋੜਾ, ਘੁੱਟ ਕੇ ਬੈਠਣਾ ਪੈਂਦਾ ਹੈ। ਵੀਹ ਹਾਂ ਵੀ ਉਹ ਤੇ ਹੈ ਈ। ਸਭ, ਸਫ਼ਰ, ਹਮ ਹਾਂ, ਉਹ ਤੇ ਹੈ ਈ, ਗੱਡੀ ਤਾਂ ਮੈਨੂੰ ਤਾਂ ਗੱਡੀ ਸਭ ਤੋਂ ਬੈਸਟ ਲੱਗਦੀ ਰੇਲ ਗੱਡੀ ਸਭ ਤੋਂ ਬੈਸਟ ਲੱਗਦੀ ਏ, ਹਾਂ, ਹਮ, ਤੁਸੀਂ ਵੀ ਇਹਦੇ ਤੇ
ਕਿਚਨ ਦੀ ਸਫਾਈ ਕਿੰਨੇ ਟਾਈਮ ਬਾਅਦ ਕਰਦੇ ਹੋ? ਹਫ ਹਫਤੇ ਬਾਅਦ, ਅਸੀ ਤੇ ਹਫਤੇ ਡੇਢ ਬਾਅਦ ਕਰਦੇ ਆ ਡੱਬੇ ਸਾਫ।
ਉਹ ਤਾਂ ਹਫ਼ਤੇ ਸੰਡੇ ਦੇ ਸੰਡੇ ਫਿਰ ਬੱਚਿਆਂ ਨੂੰ ਨਾਲ ਲਾ ਲਈਦੇ ਹੈ ਤੇ ਹਾਂ ਸੰਡੇ ਨੂੰ ਬੱਚਿਆਂ ਨੂੰ ਨਾਲ ਲਾਈ ਦਾ ਹੈ ਕੋਈ ਬੱਚਾ ਮਤਲਬ ਕਿਚਨ ਵਗੈਰਾ, ਹੁਣ ਡਰੋਰ ਵਗੈਰਾ, ਸਾਫ਼ ਕਰਨੇ ਜਾਂ ਕਿਚਨ ਥੋੜਾ ਹਮ ਟਾਇਲਾਂ ਵਗੈਰਾ, ਤੇ ਫਿਰ ਮੇਰਾ ਬੜਾ ਵੱਡਾ ਬੇਟਾ ਨਾ ਉਹ ਥੋੜੀਆਂ ਟਾਇਲਾਂ ਟੂਲਾਂ ਸਾਰੀਆਂ ਸਾਫ਼ ਕਰ ਦਿੰਦਾ ਫੇਰ ਹੁਣ ਮੈਂ ਕਹਿੰਦੀ ਆਂ ਮੈਂ ਕਿਹਾ ਸੰਡੇ ਦੀ ਸੰਡੇ ਤਾਂ ਹੁਣ ਕਰਵਾ ਦਿਆ ਕਰੋ ਫਿਰ ਸੰਡੇ ਘਰ ਹੁੰਦੇ ਆ ਨਾ ਸਾਰੇ ਜਾਣੇ
ਹਾਂਜੀ ਹਾਂਜੀ ਛੁੱਟੀ ਹੁੰਦੀ ਹੈ ਇਕਦਮ। ਫਿਰ ਲੱਗਦਾ ਉਹ ਕੰਮ ਹੋ ਗਿਆ, ਉਹ ਵੀ ਕੰਮ ਹੋ ਗਿਆ, ਉਹ ਵੀ ਕੰਮ ਹੋ ਗਿਆ।
ਹਾਂਜੀ ਪਰ ਓਦਾਂ ਹੈ ਨਾ ਓਦਾਂ ਸੰਡੇ ਦੀ ਕੋਈ ਖ ਇਹਨਾਂ ਘਰ ਬੈਠੇ ਹੁੰਦੇ ਹੈ ਕੋਈ ਨਾ ਕੋਈ ਇਹਨਾਂ ਦੀ ਡਿਮਾਂਡ ਹੁੰਦੀ ਹੈ ਇਹ ਕਰੋ ਉਹ ਕਰੋ। ਤੇ ਉਹ ਹਾਂ ਓਦਾਂ ਨੀ ਬੈਠਣ ਦਿੰਦੇ ਘਰ ਫਿਰ ਕਿਸੇ ਵੇਲੇ ਮੈਂ ਕਿਹਨੀ ਹਾਂ ਨਹੀਂ ਵੀ ਸਾਨੂੰ ਵੀ ਫ੍ਰੀ ਹੋਣ ਦੋ। ਵੀ ਤੁਸੀਂ ਅੱਜ ਨਾਸ਼ਤਾ ਪਾਣੀ ਨਾ ਮਤਲਬ
ਚ
ਹਾਂ ਨਾਸ਼ਤਾ ਪਾਣੀ ਬਜ਼ਾਰੀ ਹੀ ਲ ਆ ਉਹ ਤੇ ਹਾਂ ਤੇ ਫੇਰ ਅਸੀਂ ਆਖਿਆ ਵੀ ਅਸੀਂ ਵੀ ਥੋੜਾ ਜਿਹਾ ਫਰੀ ਹੋਈਏ ਜਿਵੇੈਂ ਐਤਵਾਰ ਨੂੰ ਤੁਹਾਨੂੰ ਛੁੱਟੀ ਟੀ ਹੁੰਦੀ ਹੈ ਸਾਨੂੰ ਵੀ ਹੋਣੀ ਚਾਹੀਦੀ ਹੈ ਉਹ ਤਾਂ ਹੈ ਹੀ ਨਾ ਹਾਂ
ਫਿਰਰ ਵੀ ਸਾਰੇ ਦਿਹਾੜੀ ਸਾਈ ਚ ਲੰਘ ਜਾਂਦੇ ਹੈ ਰਸੋਈ ਦੀ ਕਰੋ ਫਿਰ ਬਾਥਰੂਮ ਦੀ ਬਾਥਰੂਮ ਦੀ ਕੋਲੋਂ ਫਿਰ ਕਮਰਿਆਂ ਦੀ ਹੁੰਦੀ ਹੈ ਫੇਿਰ ਪੋਣੀਆਂ ਵੀ ਕਰ ਲੋ
ਸਫਾਈਆਂ ਤੇ ਵੈਸੇ ਉਂਜ ਤਾਂ ਡੇਲੀ ਹੁੰਦੀਆਂ ਹੈ ਪਰ ਡੀਪਲੀ ਸਫ਼ਾਈ ਵੀ ਸੰਡੇ ਦੀ ਸੰਡੇ ਕਰਦੇ ਹਾਂ, ਹਾਂਜੀ
ਸਾਫ਼ ਕਰ ਲਵੋ ਤੇ ਉਹ ਵੀ ਸਾਫ਼ ਕਰ ਲੋ
ਹਾਂਜੀ ਓ ਤਾਂ ਹੈ ਕੁਛ ਵੈਸੇ ਫਿਰ ਵੀ ਡਸਟ ਵਗ਼ੈਰਾ ਨਾ ਬੜੀ ਜਿਆਦਾ ਹੁਣ ਹਨੇਰੀ ਵਗੈਰਾ ਚੱਲ ਰਹੀ ਹੈ ਦੋ ਤਿੰਨ ਦਿਨ ਹੋ ਗਏ ਤੇ ਹਾਂ ਉਹ ਡਸਟ ਵਗੈਰਾ ਬਹੁਤ ਜ਼ਿਆਦਾ ਆਉਂਦੀ ਹੈ ਪਰਸੋਂ ਚੌਥੇ ਤਾਂ ਇੰਨੀ ਪਿੱਛੇ ਸਾਡੇ ਬਾਗ ਹੈਗਾ ਨਾ ਤੇ ਉਹਦੇ ਪ ਪੱਤੇ ਵਗ਼ੈਰਾ ਸਾਰੇ ਉੱਡ ਕੇ ਆ ਗਏ ਨੇ ਤੇ ਇਨਾ ਗੰਦਾ ਲੱਗਿਆ ਫਿਰ ਡਸਟਿੰਗ ਵਗੈਰਾ ਫਿਰ ਮਤਲਬ ਸਾਡੇ ਤਾਂ ਲੱਗੀ ਹੋਈ ਆ ਨਾ
ਹਾਂਜੀ
ਤੇ ਫੇਰ ਉਹਦੇ ਕੋਲ ਕਰਵਾਈ ਦੀ ਏ ਉਹਨੂੰ ਕਹਿੰਦੀ ਆ ਵੀ ਥੋੜ੍ਹੀ ਜਿਹੀ ਨਾਲ ਅਸੀਂ ਪਾਣੀ ਪਵਾ ਦੇਨੇ ਹਾਂ
ਹਾਂਜੀ ਹਾਂਜੀ ਫਿਰ ਵੀ ਹੋ ਹੀ ਜਾਂਦੀ ਹੈ ਹਫਤੇ ਦੋ ਦੇ ਹਨੇਰੀ ਵਗੈਰਾ ਚੱਲੇ ਨੇ
ਹਾਂਜੀ ਉਹ ਤਾਂ ਹੈ ਹੀ ਕੁਛ ਵੈਸੇ ਵੀ ਡਸਟਿੰਗ ਵੈਸੇ ਬਹੁਤ ਜ਼ਿਆਦਾ ਹੈ ਉਹ ਹੈ ਇੰਡਸਟਰੀ ਏਰੀਆ ਨਾ ਮਤਲਬ ਫੈਕਟਰੀਆਂ ਵਗੈਰਾ ਨੇ ਫੈਕਟਰੀਆਂ ਵਗੈਰਾ ਉੱਧਰੋਂ ਅ ਮਤਲਬ ਘਰ ਦੇ ਇੱਧਰ ਇੱਧਰਲੀ ਸਾਈਡ ਤੇ ਇੱਧਰ ਦੋਨਾਂ ਵਿਚਕਾਰ ਘਰ ਹੈ ਏਧਹ ਵੀ ਫੈਕਟਰੀ ਏਧਰ ਵੀ ਫੈਕਟਰੀ ਸਹੀ ਏ ਤੇ ਹਾਂ ਉਹ ਸਾਰਾ ਡਸਟਿੰਗ ਆਂਦੀ ਏ ਹੋਰ ਤੁਹਾਡੇ ਵੀ ਤੁਹਾਡੇ ਵੀ ਕਿਵੇਂ
ਸਾਰੀ ਧੁੱਪ ਹੋਏ ਤੇ ਸਾਰੀ ਅੰਦਰ ਉਹ ਆਉਂਦੀ ਹੈ ਲੋ ਆਉਂਦੀ ਹੈ
ਹਾਂ ਲੋਅ ਤੇ ਪੂਰੀ ਆਉਂਦੀ ਹੈ
ਹਾਂਜੀ ਅੱਗੋਂ ਗੱਡੀਆਂ ਦੀ ਹਾਂਜੀ ਅੱਗੋਂ ਗੱਡੀਆਂ ਦੀ ਧੂੜ ਆਂਦੀ ਸਾਰੇ ਈ
ਅੱਛਾ ਮਤਲਬ ਰੋਡ ਅ ਰੋਡ ਤੇ ਹੋਣਾ ਤੁਹਾਡਾ ਘਰ
ਹਾਂਜੀ ਸਾਰੀ ਦਿਹਾੜੀ ਰੋਡ ਚੱਲਦੀ ਹੈ ਰਾਤੀ ਵੀ ਚੱਲਦੀ ਹੈ ਦਿਨੇ ਵੀ ਚੱਲਦੀ ਹੈ ਕਈ ਲੋਕੀ ਕਹਿੰਦੇ ਆ ਕਿ ਕਈ ਲੋਕ ਕਹਿੰਦੇ ਰੋਡ ਨੀ ਮੈਂ ਰੋਡ ਤੇ ਨੀ ਆ ਮੈਂ ਘਰ ਹੀ ਹਾਂ ਸਾਮਨੇ ਰੋਡ ਚੱਲਦੀ
ਹਾਂ ਹਾਂ ਉਹ ਤੇ ਹੈ ਈ ਆ ਉਹ ਆਵਾਜ਼ਾਂ ਆਉਂਦੀਆਂ ਨਾ ਜਦੋਂ ਮੈਂ ਵੀ ਥੋੜਾ ਜਿਹਾ ਏਦਾਂ ਹੀ ਸੋਚਿਆ ਸੀਗਾ ਮੈਂ ਕਿ ਮੈ ਕਿਹਾ ਸ਼ਾਇਦ ਤੁਸੀਂ ਅ ਕੋਈ ਮਾਰਕੀਟ ਵਗੈਰਾ ਜਾ ਕੇ ਆਏ ਹੋ। ਤੇ ਹਾਂ ਉਹ ਥੱਲਿਓ ਆਵਾ ਮਤਲਬ ਆਵਾਜ਼ ਆਉਂਦੀ ਹੋਣੀ ਆ ਥੱਲਿਓ
ਹਾਂਜੀ ਬੜੀ ਆਵਾਜ਼ਾਂ ਆਉਂਦੀਆਂ ਨੀਚੇ ਨੂੰ
ਹ-ਮ
ਚਲੋ ਠੀਕ ਹੈ ਫਿਰ ਕਰਦੇ ਆ ਕਾਲ ਹਾਂਜੀ ਹੋ ਜੋ ਤੁਸੀਂ ਫ੍ਰੀ ਤੁਸੀਂ ਠੀਕ ਹੈ ਸਤਿ ਸ਼੍ਰੀ ਅਕਾਲ ਹਾਂਜੀ ਸਾਨੂੰ ਵੀ ਸ ਸਤਿ ਸ਼੍ਰੀ ਅਕਾਲ। ਹਾਂ ਬੇਟਾ।